ਸਤਿ ਸ੍ਰੀ ਅਕਾਲ ਜੀ। ਭੈਣ ਜੀ ਕੀ ਹਾਲ। ਹ
ਵਧੀਆ, ਵਧੀਆ। ਤੁਸੀਂ ਦੱਸੋ ਠੀਕ ਹੋ।
ਬਸ ਜੀ। ਠੀਕ ਹੈ ਜੀ।
ਹਾਂਜੀ। ਪਤਾ ਲੱਗਾ ਸੀ ਤੁਹਾਡੀ ਸਿਹਤ ਥੋੜੀ ਠੀਕ ਨੀ ਸੀ। ਮੈਂ ਕਿਹਾ ਚਲੋ ਕੋਾਲ ਕਰਾਂ ਪੁੱਛਾਂ ਵੀਰ ਜੇ ਨੂੰ।
ਹਾਂਜੀ, ਹਾਂਜੀ ਬਸ ਧੁੱਪ ਬੜੀ ਹੈ। ਨਾ ਫ ਕਈ ਵਾਰੀ ਨਾਲੇ ਥੋਡੀ ਪ੍ਰੋਬਲਮ ਚੱਲ ਰਹੀ ਮੈਨੂੰ ਪੇਟ ਦੀ। ਉਹ ਮੈਂ ਟ੍ਰਰੀਟਮੈਂਟ ਚੱਲ ਰਿਹਾ ਮੇਰਾ। ਚੰਡੀਗੜ੍ਹ ਤੋਂ ਟ੍ਰਰੀਟਮੈਂਟ ਚੱਲ ਰਿਹਾ ਮੇਰਾ। ਬਹੁਤ ਜਧੀ ਡਾਕ। ਗੈਸਟ ਰੋ ਗੈਸਟ ਡੋਕਟਰ ਹੈਗਾ। ਅਤੇ ਹਾਂ ਬਹੁਤ ਵਧੀਆ ਮੈਂ ਸਾਰੇ ਮੇਰੇ। ਟੈਸਟ ਕੀਤੇ।
ਹਾਂਜੀ।
ਇੱਕ ਇੱਕ ਚੀਜ਼ ਦਾ ਇੰਡੋਸਕੋਪੀ ਕੀਤੀ ਮੇਰੀ। ਉਹਨ ਸਾਰਾ ਅੰਦਰ ਪੇਟ। ਅੰਦਰ ਵੇਖਿਆ ਕੀ ਹੈ। ਕੀ ਨਹੀਂ। ਸਭ ਕੁਛ ਮੈਂ ਚੈੱਕ ਕਰਕੇ ਫਿਰ ਕਹਿੰਦਾ ਤੁਹਾਨੂੰ ਅਤੇ ਕੁਛ ਵੀ ਨਹੀਂ। ਤੁੂੰ ਇਸ ਚਿੰਤਾ ਕਰਦਾ। ਦਿਓ ਮੈਂ ਚਿੰਤਾ ਤੇ ਕੋਈ ਨੀ ਕਰਦਾ ਮੈਂ। ਕਹਿੰਦੇ ਕੋਈ ਨਾ ਕੋ ਦਸ। ਸੈਸ ਵੀ ਲੈਂਦੇ ਹੋਿਰ।
ਦੇਖੋ ਵੀਰ ਜੀ ਕੋਈ ਨਾ ਕੋਈ ਟੈਸ਼ਨ ਤੇ ਹੁੰਦੀ ਹੈ। ਤਾਂ ਹੀ ਆਪਣਾ ਸਰੀਰ ਖ਼ਰਾਬ ਹੁੰਦਾ। ਤੁਸੀਂ ਚਿੰਤਾ ਤੇ ਲਗਾਉਂਦੇ ਹੀ ਹੋਵੋਗੇ ਕੋਈ ਨਾ ਕੋਈ ਹਾਂ ਹਾਂ ਕਿਉ ਨੇ।
ਹਮ ਬੱਚਿਆਂ ਦਾ। ਅਤੇ ਕੰਮ ਕਾਰ ਨੂੰ ਲੈ ਕੇ ਹੋ ਜਾਂਦੀ ਹੈ।
ਹਾਂਜੀ, ਹਾਂਜੀ।
ਬਤਾਈਏ ਸਰਿਰ।
ਹਾਂਜੀ, ਹਾਂਜੀ ਸੋ ਚਿੰਤਾ ਵਾਂ ਗ੍ਰਸਤੀ ਤਾਂ ਵੇਖੋ ਹੈ। ਹੀ ਹੋਈ ਹੈ ਨਾ ਗ੍ਰਸਤੀ ਚ ਤਾਂ ਟੈਸ਼ਨ ਹੈ ਹੀ ਹੈ। ਹੋਰ ਰੋਟੀ ਵਗੈਰਾ ਖਾ ਲਈ ਤੁਸੀਂ।
ਰੋਟੀ ਜੀ ਬਣਾਉਣੀ ਹੈਜੇ ਰੋਟੀ। ਹਾਂ ਹਜੇ ਕਰਨਾ ਜੀ।
ਅੱਛਾ, ਅੱਛਾ।
ਘਰ ਹਨ ਕੱਪੜੇ ਧੋਤੇ ਇਹਨਾਂ ਨੇ ਉਹਨੇ ਸਾਡੇ ਸਿੰਗਨੀ ਨੇ ਹਮ ਤੇ ਉਹ ਫਿਰ ਗੁੜੀਆ ਗਈ ਸਾਡੀ ਪੜਨ
ਅੱਛਾ ਅੱਛਾ ਠੀਕ ਹੈ ਸਭ ਬੇਟਾ ਠੀਕ ਹੈ
ਹਾਂਜੀ ਸਭ ਵਧੀਆ ਜੀ ਸਭ ਕੁਕ
ਚਲੋ ਵਧੀਆ ਵਧੀਆ ਹੋਰ ਦੱਸੋ ਵੀਰ ਜ ਕੋਈ ਇੱਥੇ ਥਹਾਡੇ ਵੀਰ ਜ ਗੁਰਦੁਆਰਾ ਸਾਹਿਬ ਹੈਗੇ ਪਾਲ ਮੋਚਨ
ਹਾਂਜੀ ਹਾਂਜੀ ਗਪਾਲ ਮਚਨ ਗੁਰਦੁਆਰਾ
ਹਾਂਜੀ ਹਾਂਜੀ ਉੱਥੋਂ ਦਾ ਇਤਿਹਾਸ ਮੈਨੂੰ ਕੋਈ ਦੱਸਦਾ ਪਿਆ ਸੀ ਤੇ ਫੇਿਰ ਮੈਨੂੰ ਥੋੜਾ ਸ਼ਾਇਦ ਧਿਆਨ ਨ ਹੈ ਉਹ ਕੀ ਇਤਿਹਾਸ ਉਸ ਗੁਰਦੁਆਰੇ ਦਾ
ਉਹ ਉੱਥੇ ਦਾ ਇਤਿਹਾਸ ਮੈਨੂੰ ਇੰਨਾ ਪਤਾ ਪਤਾ ਨਹੀਂ ਹੈਗਾ ਹਿੰਦੂ ਧਰਮ ਨਾਲ ਰਿਲੇਟਿਡ ਹੈਗਾ ਇਤਿਹਾਸ ਉੱਥੋਂ ਦਾ ਅਤੇ ਉੱਥੇ ਹਾਂ ਉੱਥੇ ਕਹਿੰਦੇ ਕਲਗੀ ਧਰ ਪਾਤਸ਼ਾਹ ਵੀ ਉੱਥੇ ਆਏ ਸਨ
ਹਾਂਜੀ ਮੈਂ ਵੀ ਸੁਣਿਆ ਬ ਗੁਰੂ ਨਾਨਕ ਦੇਵ ਜੀ ਵੀ ਆਏ ਸੀ ਨਹੀਂ ਗੁਰੂ ਗ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਸੀ ਵੈਸੇ
ਹਾਂ ਪਰ ਉਹ ਉੱਥੋਂ ਦਾ ਇਤਿਹਾਸ ਹਿੰਦੂ ਧਰਮ ਮਰ ਲਿਟੀ ਡਗਾ
ਅੱਛਾ
ਹਾਂ ਉਹ ਮੈਨੂੰ ਇੰਨਾ ਨੌਲੇਜ ਨਹੀਂ ਹੈਗੀ ਅ ਫਿਰ ਅਧੂਰਾ ਗਿਆਨ ਸੁਣਾਉਣ ਦਾ ਫਾਇਦਾ ਕੋਈ ਨਹੀਂ
ਹਾਂਜੀ ਹਾਂਜੀ ਸਹੀ ਗੱਲ ਹੈਗੀ ਹਮ
ਜਿਹੜੇ ਗੁਰੂ ਗੋਬਿੰਦ ਸਿੰਘ ਜੀ ਹੋਏ ਸਨ
ਹਾਂਜੀ
ਹਾਂ ਉਹ ਵੀ ਉਹਨਾਂ ਨੇ ਜਿਹੜੀ ਬੰਦਗੀ ਕੀਤੀ ਸੀ ਦੁਸ਼ਟ ਦਮਨ ਦੇ ਰੂਪ ਵਿੱਚ ਤਪੱਸਿਆ ਕੀਤੀ ਸੀ ਸਿਰਨ ਨੂੰ ਸੰਸਾਰ 'ਤੇ ਆਉਣਾ ਪਿਆ ਤੇ ਉਹ ਕਹਿੰਦੇ ਵੀ ਉਹ ਦਾ ਪਿਛੋਕੜ ਇੰਝ ਹੈਗਾ ਬਈ ਸੱਤ ਜੁਗ ' ਜਦੋਂ ਅਹ ਸਾਡੀ ਸਿੱਖੀ ਸੱਤਯੁੱਗ ਤੋਂ ਹੀ ਸ਼ੁਰੂ ਹੋ ਗਈ
ਅੱਛਾ
ਕੋਈ ਉਹ ਨਹੀਂ ਵੀ ਅਸੀਂ ਕੱਲ ਜ ਉਦੋਂ ਸਿੱਖ ਬਣਿਆ ਨਹੀਂ ਅਸੀਂ ਸੱਤ ਜੁਗ ਤੋਂੋਂ ਸਿੱਖ ਹੈਗੇ ਆ
ਅੱਛਾ ਇਹ ਗੱਲ ਤੇ ਮੈਨੂੰ ਨੀ ਪਤਾ ਸੀ ਵੀਰ ਜੀ
ਅਸੀ ਸਤ ਯੁਗ ਤੋਂ ਹੀ ਸਾਨੂੰ ਸਿੱਖੀ ਮਿਲ ਗਈ ਸੀ ਓ ਕਿਿ ਮੈਂ ਜਦੋਂ ਅ ਸਮੁੰਦਰ ਮੰਥਨ ਹੋਇਆ ਸੀ ਨਾ ਤੇ ਚੌਦਾਂ ਰਤਨ ਨਿਕਲੇ ਸੀ
ਹਾਂਜੀ
ਅਤੇ ਉਹਦੇ 'ਚੋਂ ਇਹ ਰਤਨ ਨਾਮ ਦਾ ਸੀ ਪਰਮੇਸ਼ਵੁਰ ਦਾ ਅਤੇ ਉਹ ਉਹ ਆਇਆ ਸੀ ਅਹ ਇਹਨਾਂ ਦੇੇ ਦੇਵਤਿਆਂ ਦੇ
ਅੱਛਾ
ਹਾਂ ਅੰਮ੍ਰਿਤ ਨਿਕਲਿਆ ਸੀ ਅੰਮ੍ਰਿਤ ਦਾ
ਅੰਮ੍ਰਿਤਥ ਹਾਂਜੀ
ਕੀ ਜਿਹੜਾ ਰਤਨ ਸੀ ਚੌਦਾਂ ਉਹਨਾਂ ਦੇ ਹਿੱਸੇ ਆਏ ਚੌ ਅਹ ਰਾਕਸ਼ਸਾਂ ਦੇ ਹਿੱਸੇ
ਹਾਂਜੀ
ਅਤੇ ਇਹਨਾਂ ਦਾ ਫਿਰ ਯੁੱਧ ਹੋਇਆ ਬੜਾ
ਹਮ
ਇਹਨਾਂ 'ਚ ਰਕਤ ਬਿੰਦ ਨਾਮ ਦਾ ਇਹਨਾਂ ਦਾ ਉਹ ਸੀ ਜਿਹੜਾ ਵੱਡਾ ਉਹਨਾਂ ਨੂੰ ਵਰ ਸੀ ਸਭ ਨੂੰ ਬਈ ਤੁਹਾਡਾ ਜੀ ਜਿਨੂੰ ਜਿਵੇਂ ਜਿਵੇਂ ਯੁੱਧ ਹੋਏਗਾ ਤੁਹਾਡੇ ਖੂਨ ਦਾ ਕਿਤਰਾ ਜਿੱਥੇ ਡਿੱਗੇਗਾ ਉੱਥੇ ਇੱਕ ਰਾਕਸ਼ਸ ਪੈਦਾ ਹੋ ਜਾਵੇਗਾ ਉਹਰ
ਅੱਛਾ
ਤੇ ਉਹ ਜਿਵੇਂ ਜਿਵੇਂ ਖੂਨ ਡਿੱਗਦਾ ਸੀ ਉਹਨੂੰ ਕਿਰਪਾਨ ਲੱਗਦੀ ਸੀ ਦੇਵਤਿਆਂ ਵੱਲੋਂ ਸ਼ਸਤਰ ਲੱਗਦੇਨਾਂ ਖੂਨ ਡਿੱਗਦੇ ਰ ਰਾਸ਼ਸ ਹੋਰੈਦਾ ਹੋ ਜਾਂਦੇ ਸੀ
ਅੱਛਾ
ਦੁਰਗਾ ਲੜ ਰਹੀ ਸੀ ਫੇਿਰ ਦੁਰਗਾ ਆਪਣਾ ਵਖ ਖਿਆ ਵੀ ਮੈਂ ਤਾਂ ਖਤਮ ਹੋ ਜਾਵਾਂਗੀ ਉਰ ਭਾਜ ਚਲੇ ਗਈ ਸਮੁੰਦਰ ਰਿੱਖੀ ਕੋਲ ਸਮੁੰਦਰ ਰਿੱਖੀ ਕੋਲ ਉਹਦੀ ਸ਼ਰਨੇ ਚ ਤੇ ਉਹ ਕਹਿੰਦੀ ਮੈਨੂੰ ਚਾਹ ਲਓ ਅਤੇ ਮੈਨੂੰ ਮਾਰ ਦੇਣਗੇ ਕਹਿੰਦੇ ਵੀ ਕੋਈ ਗੱਲ ਨਹੀਂ ਵੇਖ ਲੈਂਦੇ ਆਾਂ ਫਿਰ ਉਹਨੇ ਜਦੋਂ ਰਾਕਸ਼ ਆ ਗਏ ਕਹਿੰਦੇ ਸਾਡਾ ਸ਼ਿਕਾਰ ਆਇਆ ਉੱਥੇ ਤ ਸਾਡੇ ਹਵਾਲੇ ਕਰੋ ਕਹਿੰਦੇ ਜਿਹੜੇ ਸਮੁੰਦਰ ਕਿ ਦੀ ਸ਼ਰਨ ਚ ਆ ਗਿਆ ਉਹ ਵਾਪਸ ਨਹੀਂ ਜਾ ਸਕਦਾ
ਅੱਛਾ
ਇਹ ਉਹਨ ਮੇਰੇ ਸ਼ਰਨਾਰਥ ਹੀ ਬਣ ਗਏ ਮੇਰੀ ਸ਼ਰਨ 'ਚ ਇਹਦਾ ਰੱਖਿਆ ਕਰਨਾ ਮੇਰਾ ਧਰਮ ਹੈ ਕਹਿੰਦੇ ਕੋਈ ਨਹੀਂੀ ਫੇਿਰ ਅਸੀਂ ਆਪਣੀ ਸ਼ਕ ਦਾ ਇਸਤੇਮਾਲ ਕਰਾਂਗੇ ਕਹਿੰਦੇ ਕੋਈ ਤੁਸੀਂ ਆਪਣੀ ਸ਼ਕਤੀਆਂ ਕਰੋ ਮੈਂ ਆਪਣੀ ਸ਼ਕਤੀਆਂ ਇਸਤੇਮਾਲ ਕਰਾਂਗਾ ਫਿਰ ਕਹਿੰਦੇ ਫਿਰ ਸਮੁੰਦਰ ਕੀਨ ਕਾਲ ਬ੍ਰਖਨ ਅਹ ਸ ਫਰ ਸਮੁੰਦਰ ਕੀਨ ਅਕਾਲ ਪੁਰਖ ਨੂੰ ਅਰਾਧਨਾ ਕੀਤੀ ਬਈਆ ਰੱਖ ਰਾਸ਼ਾਨ ਲੜਨ ਵਾਤੇ ਕੋਈ ਸ਼ਕਤੀ ਭੇਜ ਕਿਉਂ ਕੀ ਕਹਿਣ ਦਾ ਜਿਨ ਜਿਹੜੇ ਜਿਹੜੇਿ ਜਿਵੇਂਿਂੜਦੇ ਨੇ ਇਹਨਾਂ ਦੇ ਖੂਨ ਨਿਕਲ ਹੈ ਹੋਰ ਰਾਕਸ਼ਸ ਪੈਦਾ ਹੋ ਜਾਂਦੇ ਨੇ ਕੁ ਸ਼ਕਤੀ ਪੇ ਜੈਸ ਅਤੇ ਜਿਹੜੀ ਇਹ ਨੂੰ ਰ ਸੁਵਾਹ ਬਸਮ ਕਰ ਦੇਵੇ ਫਿਰ ਉੱਥੋਂ ਆ ਕਾਸ਼ਟ ਤੋਂ ਇੱਕ ਬਿਜਲੀ ਗ ਡਿੱਗੀ ਬਹੁਤ ਤਕੜੀ ਪਹਾੜੀ ਮਾਤਰਾ ਵਿੱਚ ਬਿਜਲੀ ਕੜਕੀ ਬਿਜਲੀ ਧਰਤੀ 'ਤੇ ਆਈ ਅਤੇ ਉੱਥੋਂ ਬਿਜਲੀ ਚੋਂ ਇੱਕ ਸਰੀਰ ਪੈਦਾ ਹੋਇਆ ਸਰੀਰ ਆਇਆ ਜਿਨ੍ਹਾਂ ਨੂੰ ਦੁਸ਼ਟ ਦਮਨ ਦਾ ਨਾਮ ਦਿੱਤਾ ਉਹਨਾਂ ਨੇ
ਅੱਛਾ
ਉਹ ਫਿਰ ਲੜੇ ਦੁਸ਼ਦਮਨ ਜੀਣਾਦਾ ਉਹਨੇ ਫਿਰ ਪਸੰਮ ਕਰਦੇ ਰਹੇ ਸਾਰਿਆਂ ਨੂੰ ਅਤੇ ਉਹਨਾਂ ਦੀ ਰੱਖੀਤੇ ਸਮੁੰਦਰ ਕਿਨ ਜਿੱਥੇ ਬੈਠਾ ਸੀ ਨਾ ਆਪਣੇ ਆਸਨ ਤੇ
ਹਮ
ਉਹ ਰਸ ਨੂੰ ਚੁੱਕ ਕੇ ਝਾੜਿਆ ਉਹਦੇ ਚੋਂ ਸ਼ੇਰਾਂ ਦੀ ਕਤਾਰ ਨਿਕਲੀ ਵਿੱਚੋਂ ਉਹ ਸ਼ੇਰ ਉਹਨਾਂ ਕੋਲ ਚਲੇ ਗਿਆ ਹਾਂ ਸਮੁੰਦਰ ੀ ਜਿਹੜੀ ਮਿਗਸ਼ਾਲਾ ਦੇ ਬੈਠ ੇ ਸਨ ਨਾ ਆ ਸਨ ਤੇ ਉਹਨਾਂ ਨੇ ਚੱਕ ਕੇ ਚਾੜਿਆਣਾ ਇਹ ਅਤੇ ਸ਼ੇਰ ਨਿਕਲਿਆ ਚੋਂ ਸ਼ੇਰਾਂ ਦੀ ਫੌਜ ਨਿਕਲੀ। ਉਹ ਚ ਦੁਸ਼ ਮੰਜੀ ਦੀ ਰੱਖੀ ਆ ਨਾ ਨਾਲ ਭੇਜੀ ਆ ਉਹਨਾਂ ਨੇ
ਅ।
ਪਰ ਉਹਨਾਂ ਨੇ ਸਾਰੇ ਡਾਕ ਨਕਸ਼ਾ ਉਸਨੂੰ ਭਸਮ ਕਰਤਾ ਹੁਣ ਭਸਮ ਜਿਹੜਾ ਚੀਜ਼ ਹੋ ਗਿਆ ਜਿਹੜਾ ਸਰੀਰ ਭਸਮ ਹੋ ਗਿਆ ਖੂਨ ਨਿਕਲੇਗਾ ਹੀ ਨਹੀਂ। ਦੇਹ ਭਸਮ ਹੋ ਜਾਏਗਾ ਤੇ ਰਾਕਸ਼ਸ਼ ਪੈਦਾ ਹੀ ਨਹੀਂ ਹੋਏਗਾ ਉਹ ਫਿਰ ਜਿੱਤ ਕਿੱਥੇ ਗਿਆ ਸੀ ਉਹ ਤੂੰ।
ਅੱਛਾ।
ਉਹ ਆਏ ਕਹਿੰਦੇ ਵੀ ਹੁਣ ਮੈਂ ਕੀ ਕਰਾਂ। ਕਹਿੰਦੇ ਹੁਣ ਤੁਸੀਂ ਆਇਓ ਸੰਸਾਰ ਅਤੇ ਤੁਹਾਨੂੰ ਅਕਾਲ ਪੁਰਖ ਨੇ ਭੇਜਿਆ। ਤੁਸੀਂ ਹੁਣ ਬੰਦਗੀ ਕਰੋ। ਫਿਰ ਉਹ ਹੇਮਕੁੰਡ ਸਾਹਿਬ ਉਹ ਗਏ ਸਨ। ਹੇਮਕੁੰਟ ਸਾਹਿਬ ਸਤ ਚੋਟੀਆਂ ਜਿਹੜੀਆਂ ਹੈਗੀਆਂ ਨਾ ਉੱਥੇ ਜਿਹੜੀ ਪਹਿਲੀ ਚੋਟੀ ਤੋਂ ਤੀਜੀ ਚੋਟੀ ਤੇ ਬਹਿ ਕੇ ਉਹਨਾਂ ਨੇ ਫਿਰ ਬੰਦਗੀ ਕੀਤੀ।
ਹੂੰ- ਹੂੰ।
ਤੁਹਾਨੂੰ ਦੱਸਿਆ ਵੀ ਸੀ ਜਿੱਥੇ ਪਾਂਡਵਾਂ ਨੇ ਵੀ ਤਪੱਸਿਆ ਕੀਤੀ ਸੀ। ਤੇ ਉੱਥੇ ਮਹਾਰਾਜ ਨੇ ਤਪੱਸਿਆ ਕੀਤੀ। ਦੁਸ਼ਟ ਦੇ ਮੰਜੀ ਨੇ ਫਿਰ ਉਹਨਾਂ ਦੇ ਧਰਤੀ ਤੇ ਮਾਤਾ ਮਾਤਾ ਪਿਤਾ ਜਿਹੜੇ ਬੰਨਿਆ ਸੀ ਉਹਨਾਂ ਨੇ ਅਰਾਧਨਾ ਕੀਤੀ। ਬਈ ਸਾਨੂੰ ਐਸਾ ਪੁੱਤਰ ਦੇ ਜਿਹੜਾ ਭਗਤ ਵੀ ਹੋਵੇ ਯੋਧਾ ਵੀ ਹੋਵੇ ਤੇ ਦਾਨੀ ਵੀ ਹੋਵੇ।
ਦਾਨ ਨਹੀਂ ਵੀ ਹੋਇਆ।
ਆਪਾਂ ਦੁਸ਼ਟ ਦਮਨ ਜੀ ਨੂੰ ਹੁਕਮ ਕੀਤਾ ਵੀ ਤੁਸੀਂ ਜਾ ਸਕਦੇ ਹੋ।
ਹਾਂ।
ਤੇ ਫਿਰ ਦੁਸ਼ਟ ਦਮਨ ਜੀ ਫਿਰ ਆਏ। ਉਹਨਾਂ ਦੇ ਘਰ ਜਨਮ ਲਿਆ। ਮਾਤਾ ਗੁਜਰੀ ਦੀ ਕੋਖ ਤੋਂ ਫਿਰ ਉਹਨਾਂ ਦਾ ਨਾਂ ਗੋਬਿੰਦ ਰਾਏ
ਗੋਬਿੰਦ ਰਾਏ ਜੀ ਹਾਂ। ਕਮਾਲ ਐ ਵੀਰ ਜੀ ਐ ਦੁਸ਼ਟ ਦਮਨ ਜਿਹੜੀ ਤੁਸੀਂ ਮੈਨੂੰ ਸੁਣਾਈ ਹੈ ਨਾ ਸਰ ਖੀ, ਤੁਸੀਂ ਮੈਨੂੰ ਜਿਹੜਾ ਇਤਿਹਾਸ ਦੱਸਿਆ ਮੈਂ ਤੁਸੀਂ ਬਿਲੀਵ ਨੀ ਕਰੋਗੇ ਮੈਂ ਪਹਿਲੀ ਵਾਰੀ ਸੁਣਿਆ ਜੇ। ਹਾਂ ਬੜਾ ਹੀ ਅੱਛਾ ਲੱਗਾ ਮੈਨੂੰ ਕਮਾਲ ਹੋ ਗਈ ਹੈ ਬਈ ਆਪਣੇ ਸਥ ਯੁੱਗ ਚ ਈ ਸ਼ੁਰੂਆਤ ਤ ਹੋਈ ਸੀ ਹਨਾ, ਸਾਡੀ ਸਿੱਖੀ ਦੀ ਹਾਂ ਦੁਸ਼ਟਦਮ
ਦੁਸ਼ਟ ਦਮਨ ਦੀ ਰੂਪ ਵਿੱਚ ਆ ਗਏ ਸਨ, ਹਾਂ ਫਿਰ ਉਹਨੇ ਜਦੋਂ ਤੱਕ ਨਹੀਂ ਆਏ ਨਾ, ਉਹਨਾਂ ਨੇ ਕੱਲਯੁੱਗ ਤੱਕ ਬਹਿ ਕੇ ਤਪੱਸਿਆ ਬੰਦਗੀ ਕੀਤੀ ਇਨੀ ਬੰਦਗੀ ਕੀ ਇਨੀ ਬੰਦਗੀ ਕੀਤੀ ਅਕਾਲ ਉਹਦਾ ਰੂਪ ਹੀ ਹੋਵੇ ਗਏ ਉਹ ਤੇ।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
ਉਹ ਕਹਿੰਦੇ ਮੇਰਾ ਦਿਲ ਹੀ ਨਹੀਂ ਕਰਦਾ ਹੁਣ ਜਾ ਮੈਂ ਲੈਣਾ ਕੀ ਸੰਸਾਰ ਤੋਂ, ਤੁਸੀਂ ਮੈਂਨ ਬੰਧਨਾਂ 'ਚ ਨਾ ਪਾਓ, ਮੈਂਨ ਰਹਿਣ ਦਿਓ ਕਹਿੰਦੇ ਨਹੀਂ ਤੁਸੀਂ ਬੰਧਨਾ ਨਹੀਂ ਪੈ ਸਕਦੇ
ਹੂੰ।
ਫਿਰ ਉਸ ਤੋਂ ਬਾਅਦ ਤੁਸੀਂ ਇਤਿਹਾਸ ਪੜ੍ਹਿਆਂ ਹੋਣਾਂ ਗੁਰੂ ਗੋਬਿੰਦ ਜੀ ਦਾ ਕਿਵੇਂ ਆਪਣੇ ਅੱਛਾ ਅੱਛ ਸਾਰਾ ਪਰਿਵਾਰ ਵਾਰਤਾ, ਸਾਹਿਬਾਦੇ ਵਾਰਤੇ, ਬੰਧਨਾਂ ਚ ਨਹੀਂੀ ਬੰਦੇ, ਮੋਹ ਚ ਨੀ ਪਏ ਮੋਹ ਚ ਪਏ ਵੀ ਤੇ ਪਏ ਵੀ ਨੀ, ਹਾਂ। ਤੇ ਉਹ ਬੜੀ ਬੜੀਆਂ ਫੇਰ ਇਹੋ ਜਿਹੀਆਂ ਚੀਜ਼ਾਂ ਹੈਗੀਆਂ।
ਹੂੰ, ਹਾਂ ਕਮਾਲ ਹੈ ਵੀਰ ਜੀ। ਤੁਸ ਤੇ ਨਾ ਸਾਡਾ ਟਾਈਮ ਸਫਲਾ ਕਰਤਾ ਮੇਰੇ ਹਿਸਾਬ ਨਾਲ ਤੇ। ਇੰਨੀਆਂ ਅੱਛੀ ਗੱਲਾਂ ਦੱਸੀਆਂ ਨੇ ਤੁਸੀਂ, ਹਾਂਜੀ ਤੁਸੀਂ ਇਹ ਮਤਲਬ ਕਿ ਸਾਰਾ ਇਤਿਹਾਸ ਪੜ੍ਹਦੇ ਹੋ? ਓਹੀਓ ਕੁਛ ਕਰ ਕੀਰਤਨ ਵਗੈਰਾ ਕਰਦੇ ਹੋ ਤੁਸੀਂ?
ਅਸੀਂ ਕੀਰਤਨ ਕਰਨੇ ਆਂ ਜੀ, ਨਾਲੇ ਇਤਿਹਾਸ ਸਾਨੂੰ ਪੜ੍ਹ ਵੀ ਲੈਂਨੇ ਆਂ ਕਈ ਵਾਰੀ। ਕਈ ਵਾਰ ਸੁਨ ਵੀ ਲੈਂਨੇ ਆਂ ਫਿਰ ਅਸੀਂ ਸੁਣ ਕੇ ਸੁਣਾ ਦਿੱਤਾ, ਕਈ ਹੋਰ ਵੀ ਬੜੀ ਸਾਖੀਆਂ ਹੈਗੀਆਂ ਨੇ।
ਕਮਾਲ ਐ ਵੀਰ ਜੀ, ਮੈਂ ਤੇ ਕੀ ਭੁੱਲ ਜਾਂਦੀ ਹਾਂ ਬੜੇ ਜਲਦੀ ਮੈਂ ਬੜੀ ਕੋਸ਼ਿਸ਼ ਕਰਨੀ ਆਂ ਵੀ ਮੈਂ ਯਾਦ ਰੱਖਾਂ ਹਨਾ, ਗੱਲ ਨੂੰ ਪਰ ਮੈਨੂੰ ਅੱਛਾ ਵੀ ਬੜਾ ਲੱਗਦਾ ਵੀ ਮੈਂ ਸੁਣਾ ਤੇ ਯਾਦ ਕਰਾਂ ਫਿਰ ਮੈਂ ਸੁਣਾਵਾਂ ਪਰ ਮੈਂ ਭੁੱਲ ਜਾਂਦੀ ਹਾਂ ਪਤਾ ਨੀ ਕੁਛ ਮੈਮਰੀ ਇਹੋ ਜੀ ਹੋ ਬਈ ਏ ਦਿਮਾਗ ਥੋੜਾ ਜਿਆ ਨਾ
ਕੋਈ ਨੀ ਜੀ ਕੋਈ ਨੀ ਫੇਰ ਕਦੀ ਮੇਲ ਹੋਇਆ ਤੁਹਾਨੂੰ ਸੁਣਾਵਾਂਗੇ ਹੋਰ
ਹਾਂਜੀ ਕਮਾਲ ਏ। ਹਾਂ, ਬੋਤ ਵਧੀਐ। ਬੜਾ ਹੀ ਅੱਛਾ ਲੱਗਾ ਮੈਨ ਤੇ ਹੂੰ, ਆਪਾਂ, ਬਸ ਤੇ ਮੈਂ ਠੀਕ ਹਾਂ। ਬੈਠੀ ਸੀਨ ਜੇ
ਗੱਲਬਾਤ ਕੋਈ
ਬਸ ਵਧੀਆ। ਚੱਲ ਦਾ ਪਿਐ। ਹਾਂਜੀ ਹੁਣ ਟੈਮ ਹੋ ਗਿਆ ਬਸ ਰੋਟੀ ਦਾ। ਬਸ ਹੁਣ ਰੋਟੀ ਵਗੈਰਾ ਬਣਾਵਾਂਗੇ ਤਾਨੂੰ ਪਤਾ ਈ ਏ ਰੁ
ਹਾਂਜੀ-ਹਾਂਜੀ ਹਾਂ ਬਿਲਕੁਲ ਸਈ ਗੱਲ। ਹੋਰ ਸੁ
ਬ ਤੁਸੀ ਯਾਦ ਕਰ ਲਿਆ ਕਰੋ। ਅੱਛਾ ਲੱਗਦਾ ਏ ਬੜਾ ਗੱਲ ਕਰਕੇ ਹਾਂਜੀ-ਹਾਂਜੀ ਬਾਕੀ ਆਪਣਾ ਧਿਆਨ ਰੱਖਿਆ ਕਰੋ ਅਪਣੀ ਤ ਬੀਅਤ ਦਾ ਵੀ। ਥੋੜਾ ਟੈਂਨਸ਼ਨ ਘੱਟ ਲਿਆ ਕਰੋ ਤੁਸ
ਹਾਂਜੀ-ਹਾਂਜੀ, ਨਈ ਬਿਲਕੁਲ ਸਈ ਗੱਲ ਕੋਈ ਨੀ
ਚਲੋ ਠੀਕ ਏ ਫੇਰ ਹੈਨਾ। ਠੀਕ, ਔਕੇ ਸਤਿ ਸ੍ਰੀ ਕਾਲ।